ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਹੋਰ ਕਿਵੇਂ ਠੀਕ ਓ?
ਵਧੀਆ ਤੁਸੀਂ ਸੁਣਾ?
ਹਾਂਜੀ-ਹਾਂਜੀ ਵਧੀਆ ਹੋਰ ਕੀ ਕਰਦੇ ਤੁਸੀਂ?
ਕੁੱਝ ਨੀ ਵਿੇਹਲੀ ਆ।
ਅੱਛਾ-ਅੱਛਾ ਤੁਸੀ ਹਿੰਦੀ
ਹਿੰਦੀ ਹਾਂਜੀ ਹਿੰਦੀ ਹ
ਵੈਸੇ ਤੁਸੀਂ ਪੰਜਾਬ ਵੀ ਸਮਝ ਈ ਲੈ
ਹਾਂਜੀ-ਹਾਂਜੀ।
ਅੱਛਾ-ਅੱਛਾ ਹੋਰ ਖਾਲੀ ਰੋਟ
ਖਾਲੀ
ਕੀ ਬਣਾਇਆ ਅੱਜ।
ਅੱਜ ਕੁਝਰੀ ਦਾਲ ਬਣਾਈ ਸੀ।
ਅੱਛਾ-ਅੱਛਾ ਹੋਰ ਕੀ ਕਰਦੇ ਹੁਨੇ ਤੁਸੀਂ?
ਮੈਂ ਸਟੱਡੀ ਕਰ ਰਈ ਆ
ਅੱਛਾ-ਅੱਛਾ, ਕਿਸ ਚੀਜ਼ ਦੀ ਸਟੱਡੀ
ਮੈਂ ਅ ਗ੍ਰੈਜੂਏਸ਼ਨ ਕਰਦੀ ਪਈ ਆ।
ਅੱਛਾ-ਅੱਛਾ ਚਲੋ ਵਧੀਆ ਏ, ਹੋ ਜਾਂਦਾ ਉੱਥੇ ਵਧੀਆ ਕੰਮ ਕੁਮ ਅਸਾਈਨਮੈਂਟ ਵਗੈਰਾ ਬਥੇਰੀਆਂ ਆਂਦੀਆਂ ਹੋਣੀਆਂ। ਅੱਛਾ-ਅੱਛਾ ਔਖਾ ਹੋਈਦਾ ਹੋਣਾ ਨਾ ਕਰਨਾ ਕੰਮ। ਚਲਓ ਸਹੀ ਆ। ਪੜ੍ਹਾਈ ਵੀ ਜ਼ਰੂਰੀ ਆ।
ਹਾਂਜੀ।
ਹੋਰ ਅੱਛਾ ਹੋਰ ਫਿਰ, ਫੈਮਿਲੀ ਚ ਕੌਣ-ਕੌਣ ਆ ਤਾਡੇ।
ਫੈਮਲੀ ਚ ਮੰਮੀ ਪਾਪਾ ਬ੍ਰਦਰਦਰ ਆ ਚਾਚਾ ਚਾਚੀ ਉਹਨਾਂ ਦਾ ਮੁੰਡਾ ਦਾਦੀ
ਸਹੀ ਆ। ਹੋਰ ਕੁਛ ਕੰਮ ਕਰਨ ਦਾ ਨੀ ਸੋਚਿਆ ਵੈਸੇ ਤੁਸੀਂ।
ਕੰਮ ਕੀ ਹਜੇ ਤਾਂ ਨੀ ਐ ਏਦਾਂ ਕੁਛ
ਅੱਛਾ-ਅੱਛਾ, ਅੱਛਾ-ਅੱਛਾ ਚਲੋ ਵਧੀਆ ਏ। ਕੰਮ ਵੀ ਕਿਤੇ ਕਰਨਾ ਚਾਈਦਾ ਵਾ।
ਹਾਂਜੀ।
ਵੈਸੇ, ਮੈਂ ਤਾਂ ਵੈਸੇ ਹੁਣ ਪਾਲਰ ਦਾ ਕੰਮ ਕਰਦੀ ਆ। ਪਾਲਰ ਦਾ ਇੰਨਾ ਹੈ ਨੀ ਆ। ਹਾਲੇ ਤੱਕ ਤਾਂ ਬਣਦੀ ਈ ਆ। ਉਹਫ ਸੀਜ ਐ ਨਾ
ਮੈਂ ਵੀ ਅਜੇ ਸਿੱਖ ਰਈ ਆ।
ਅੱਛ-ਅੱਛਾ ਤੁਸੀਂ ਸਿੱਖਦੇ ਓ? ਫਿਰ ਤਾਂ ਸਈ ਆ। ਮਤਲਬ ਕੰਮ- ਕੁਮ ਕਰ ਲੈਂਦੇ, ਓਦਾਂ?
ਕਰ ਤਾਂ ਲੈਨੀ ਆ। ਪਰ ਹਜੇ ਪਿੰਡਾਂ ਚ ਇੱਥੇ
ਅੱਛਾ-ਅੱਛਾ ਹਾਂ ਉਹੀ ਤਾਂ ਗੱਲ ਆ ਨਾ। ਜਿਹੜੇ ਆਂਢ- ਗੁਆਂਢ ਹੁੰਦਾ ਨਾ। ਉਹ ਪੈਸੇ ਨੀ ਭਰਦੇ ਹੁੰਦੇ ਆ। ਕਹਿ ਦਿੰਦੇ ਆ ਬਸ ਹਾਂ ਕੰਮ ਕਰਦੋ। ਕੱਲ ਪਰਸੋਂ, ਕੱਲ ਪਰਸੋਂ, ਦੇ ਦੂੰਗੀ ਉਹ ਕੱਲ ਪਰਸੋਂ ਆਂਦਾ ਈ ਨੀ ਮੁੜਕੇ।
ਹੂੰ।
ਹੋਰ ਕੀ। ਓਦਾਂ ਵੈਸੇ ਤੁਸੀਂ ਫੇਸ਼ੀਅਲ ਵਗੈਰਾ ਵੀ ਕਰ ਲੈਂਦੇ?
ਹੋਰ ਨੀ ਬਾਲਾ, ਆਦਾ ਫੇਸ਼ੀਅਲ ਸਭ
ਅੱਛਾ-ਅੱਛਾ ਸਾਰਾ ਕੰਮ- ਸਾਰਾ ਅ ਕੰਮ ਕਰ ਲੈਂਦੇ ਵੇ ਸੁਹ ਰਹੀ ਈ ਸਾਰਾ ਕੁਛ, ਸਹੀ ਆ ਚਲੋ ਪੈਡੀਕਿਓਰ ਦਾ ਸਟਾਰਟਿੰਗ ਕਿੰਨੇ ਰੱਖਿਆ ਪਿਆ। ਤੁਸੀਂ ਪ੍ਰਾਈਸ?
ਪੈਡੀਕਿਓਰਅ ਫੋਰ ਹਡਰਡ
ਅੱਛਾ-ਅੱਛਾ ਚਲੋ ਵਧੀਆ ਏ। ਕੱਢ ਦਿੰਦੇ ਆ। ਓਦਾਂ ਮੈਨੂੰ ਤਾਂ ਲੱਗਦਾ ਨੀ। ਆ ਨਾਲ ਦੇ ਸਾਡੇ ਤਾਂ ਗੁਆਂਢੀ ਕੱਢਦੇ ਨੀ ਹੈਗੀ ਆ।
ਇੱਧਰ ਪਤਾ ਈ ਨੀ ਕਿਸੇ ਨੂੰ ਹਜੇ
ਹੂੰ ਹੂੰ ਇਹੀ ਤਾਂ ਦਿੱਕਤ ਆ ਨਾ ਇੱਥੇ ਹਲੇ ਇੰਨਾ ਮਤਲਬ ਕਿ ਤੁਸੀਂ ਅੱਛਾ ਤੁਸੀਂ ਕਿਹੜੀ ਜਗ੍ਹਾ ਤੋਂ ਆ? ਨੀ ਮਤਲਬ ਹਿਮਾਚਲ ਤੋਂ ਆ, ਅੱਛਾ ਅੱਛਾ? ਸਹੀ ਆ, ਤੁਹਾਡੀ ਉਹ ਬੋਲੀ ਤੋਂ ਪਤਾ ਲੱਗਦਾ ਪਿਆ ਨਾ।
ਅੱਛਾ ਅੱਛਾ
ਹਾਂਜੀ ਹਾਂਜੀ ਸਹੀ ਆ ਚਲੋ ਉੱਥੇ ਤਾਂ ਵੈਸੇ ਵੀ, ਹਾਂਜੀ ਮੈਂ ਮੈਂ ਤਾਂ ਹੂੰ ਮੈਂ ਤਾਂ
ਹੂੰ
ਲੁਧਿਆਣੇ ਵਾਲੀ ਸਾਈਡ ਤੋਂ ਆ ਜੀ।
ਹੂੰ।
ਹਾਂਜੀ- ਹਾਂਜੀ। ਉੱਧਰ ਫੇਰ ਕੰਮ ਤਾਂ ਹਲੇੇ ਹੈਗਾ ਵਾ ਪਰ ਇੰਨਾ ਨਹੀਂ ਹੈਗਾ ਵਾ। ਅ ਓਫਸੀਜਨ ਆ। ਵੈਸੇ ਤਾਂ ਏ ਲੋਕ ਕਰਾ ਜਾਂਦੇ ਆ ਕਾਫੀ।
ਹਾਂਜੀ ਓਹੀ
ਹੋਰ ਕੀ, ਹੋਰ ਕੀ ਬਣਾਣਾ ਅੱਜ ਰਾਤ ਨੂੰ ਤੁਸੀਂ?
ਹਾ, ਵੇਖਦੇ ਆ ਅੱਜ
ਅੱਛਾ-ਅੱਛਾ। ਵੈਸੇ ਉਹ ਅੱਜ-ਕੱਲ ਗਰਮੀ ਇੰਨੀ ਆ। ਕੁੱਜ ਖਾਣ ਨੂੰ ਦਿਲ ਈ ਨੀ ਕਰਦਾ ਹੈਗਾ।
ਆਹ। ਨਾ ਖਾਣ ਨੂੰ
ਨਾ ਬਣਾ ਨੂੰ ਦਿਲ ਕਰਦਾ ਰਸੋਈ ਚ ਤਾਂ ਵੜਨ ਨੂੰ ਦਿਲ ਹੀ ਨਹੀਂ ਕਰਦਾ।
ਮਰ ਕੇ
ਹੋਰ ਕੀ। ਬਣਾਉਣਾ ਵੀ ਕੀ ਆ ਇੱਕ ਤਾਂ ਕੋਈ ਜੇ ਅਗਰ ਕੁਛ ਬਣਾ ਵੀ ਦਉ ਤਾਂ ਕਿਸੇ ਨੂੰ ਪਸੰਦ ਨਹੀਂ ਆਉਂਦਾ ਕਿਸੇ ਦਾ ਦਿਲ ਨਹੀਂਹੁੰਦਾ
ਹਾਂਜੀ ਸਿੰਘ ਹਾਂਜੀ
ਹੂੰ ਹੂੰ ਹੋਰ ਤੁਸੀਂ, ਹੋਰ ਸੁਣਾਓ।
ਬਸ ਸਭ ਵਧੀਆ ਤੁਸੀ ਕੀ ਕਰ, ਕਰ ਰਹੇ ਅੱਜ ਕੱਲ
ਅੱਜ ਕੱਲ ਬਸ ਕੁਛ ਨੀ ਪਾਰਲਰ ਦਾ ਕੰਮ ਕਰਦੀ ਪਈ ਆ ਤੁਹਾਨੂੰ ਦੱਸਿਆ ਮੈਂ ਉਹ ਬਸ ਏਦਾਂ ਹੀ ਆ ਕਸਟਮਰ ਹਲੇੇ ਤੱਕ ਹੈ ਨਹੀਂ ਹੈ ਨਾਲ ਨਾਲ ਮੈਂ ਸਟੱਡੀ ਕਰਦੀ ਪਈ ਹਾਂ ਬੀ ਏ ਦੀ
ਅੱਛਾ, ਅੱਛਾ।
ਹਾਂਜੀ- ਹਾਂਜੀ।
ਚਲੋ, ਪੜ੍ਹਨਾ ਵੀ ਜ਼ਰੂਰੀ ਹੈ‌।
ਜ਼ਰੂਰੀ ਹੈ, ਜ਼ਰੂਰੀ ਬਹੁਤ ਜ਼ਰੂਰੀ ਹੈ, ਸਟੱਡੀ ਵੀ ਬਹੁਤ ਜ਼ਰੂਰੀ ਹੈ।
ਹਾਂਜੀ।
ਹੋਰ-ਹੋਰ ਹੋਰ ਕਿਤੇ ਗਏ ਨੀ ਘੁੰਮਣ?
ਘੁੰਮਣ ਕੀ ਜਾਣ, ਪੇਪਰ- ਵੂਪਰ ਚੱਲਦੇ ਪਏ ਅੱਜ- ਕੱਲ।
ਅੱਛਾ- ਅੱਛਾ ਪੇਪਰ ਚੱਲਦੇ ਪਏ ਆ, ਘੁੰਮੀ ਆਣਾ ਸੀ ਕਿਤੇ ਛੁੱਟੀਆਂ ਪਈਆਂ ਹੀ ਹੋਣੀਆਂ ਵਾ।
ਨਹੀਂ ਛੁੱਟੀਆਂ-ਛਾਟੀਆਂ ਕਿੱਥੇ।
ਅੱਛਾ- ਅੱਛਾ।
ਮਾਵੇਸ਼ੀ।
ਵੀ ਆ ਚਲੋ, ਘੁੰਮਣਾ ਵੀ ਵੈਸੇ ਜ਼ਰੂਰੀ ਆ।
ਹੋਰ ਕੀ ਮਾਈਡ ਫਰੈਸ਼ ਹੋ ਜਾਂਦਾ।
ਮਾਇੰਡ ਫਰੈਸ਼ ਹੋ ਜਾਂਦਾ ਸਹੀ ਕਿਹਾ। ਹੋਰ
ਬਸ ਵਧੀਆ।
ਵਧੀਆ ਹੀ ਚਾਹੀਦਾ। ਗੱਲਬਾਤ ਕੋਈ ਇੱਥੇ ਤਾਂ ਤੁਹਾਡੇ ਹਿਮਾਚਲ ਦੇ ਵਿੱਚ ਤਾਂ ਘੁੰਮਣ ਵਾਲੀਆਂ ਜਗ੍ਹਾ ਵੀ ਬਹੁਤ ਆ ਨਾ।
ਜਗ੍ਹਾ ਤਾਂ ਬਹੁਤ ਆ।
ਘੁੰਮਣ ਲਈ ਜਾਂ ਕਿਤੇ ਮੰਦਿਰ ਵਗੈਰਾ ਹੋ ਗਏ। ਕਾਫੀ ਮੰਦਿਰ ਐ।
ਪਰ ਬਰਸਾਤ ਕਰਕੇ ਹਣ ਜਾਵੇ
ਹਮ ਹੁਣ ਤਾਂ ਵੈਸੇ ਡਰ ਵੀ ਹੈ ਨਾ ਬਰਸਾਤ ਕਰਕੇ ਅੱਛਾ ਇੱਧਰ ਬਾਰਿਸ਼ ਪੈਂਦੀ ਹੈ ਤੁਹਾਡੇ
ਅੱਜ ਵੀ ਬਹੁਤ ਬਾਰਿਸ਼ ਹੋਈ।
ਅੱਛਾ। ਇੱਧਰ ਤਾਂ ਕੋਈ ਬਾਰਿਸ਼ ਦਾ ਨਾਮ ਨੀਆ। ਇੰਨੀ ਗਰਮੀ ਆ।
ਤਾਂ ਸਵੇਰੇ ਤੋਂ ਬਹੁਤ -ਬਹੁਤ ਜ਼ਿਆਦਾ ਬਾਰਿਸ਼ ਹੋਈ। ਅੱਛ
ਅੱਛਾ ਬਾਰਿਸ਼ ਹੋਈ ਆ। ਸਾਡੇ ਤਾਂ ਇੱਥੇ ਬਿਲਕੁਲ ਵੀ ਨੀ, ਦੋ ਮੈਂ ਕਹਿੰਦੀ ਵੀ ਮਾੜਾ ਜ ਆ ਬਸ ਆ ਕੇ ਤੇ ਚੱਲ ਵੀਗੀਈ ਬਾਰਿਸ਼।
ਅੱਛਾ।
ਇੰਨੀ ਬਾਰਿਸ਼ ਨਹੀਂ ਹੋਈ, ਕੁਝ ਖਾਸ
ਇਧਰ ਤਾਂ ਬਹੁਤ
ਵਧੀਆ ਆ। ਤਾਂ ਠੰਡਾ-ਠੰਢਾ ਮੌਸਮ ਹੋਣਾ ਨਾ ਇੱਧਰ? ਹੈਲੋ, ਮੈਂ ਕਿਹਾ ਇਏਧਾਂ ਠੰਡਾ- ਠੰਡਾ ਮੌਸਮ ਹੋਣਾ ਨਾ। ਅੱਛਾ-ਅੱਛਾ। ਚਲੋ ਵਧੀਆ ਹੈ। ਬਾਰਿਸ਼ਾਂ ਹੁੰਦੀਆਂ ਰਹਿਣ ਤਾਂ ਜ਼ਿਆਦਾ ਵਧੀਆ, ਪਰ ਜ਼ਿਆਦਾ ਵੀ ਨਾ ਪੈਣ ਉਹ ਵੀ ਖ਼ਤਰਾ ਵਾ।
ਹੋਰ ਕੀ ਆ।
ਤੁਹੀ ਆ ਜਾਂਦੇ ਹੁੰਦੇ ਉਓਦਾਂ ਤੁਸੀਂ ਕਿਤੇ ਬੰਗਲਾ ਮੁਖੀ ਹੈ, ਜਵਾਲਾ ਜੀ ਮਾਤਾ ਦੇ।
ਚਾਹੀਦਾ ਹੁੰਦਾ ਕਦੇ, ਜਦੋਂ ਹੁਕਮ ਹੋਣਾ ਉਦਾਂ ਹੀ ਜੇ ਹੋਣਾ।
ਹਾਂਜੀ -ਹਾਂਜੀ ਇਹ ਤਾਂ ਹੈ। ਬਿਲਕੁਲ-ਬਿਲਕੁਲ ਹੁਕਮ ਹੋਣਾ ਚਾਹੀਦਾ ਵੈਸੇ ਤਾਂ।
ਹੋਰ ਕੀ।
ਤੁਹਾਡੇ ਤਾਂ ਲਾਗੇ ਹੀ, ਇੱਥੇ ਹੋਣਾ ਵਾ ਹਿਮਾਚਲ ਦੇ ਵਿੱਚ
ਹਾਂ ਹੈ ਥੋੜ੍ਹੀ ਦੂਰ ਹੈ।
ਅੱਛਾ, ਅੱਛਾ ਵਧੀਆ, ਵੈਸੇ ਹਿਮਾਚਲ ਦੇ ਵਿੱਚ ਜ਼ਿਆਦਾਤਰ ਮੰਦਿਰ ਵਗੈਰਾ ਬਹੁਤ ਹੁੰਦੇ ਆ, ਘੁੰਮਣ ਵਾਲੀਆਂ ਜਗ੍ਹਾ ਵੀ ਕਾਫ਼ੀ ਹੁੰਦੀਆਂ। ਪਹਾੜ
ਹ ਹੋਜੀ
ਲਾਗੇ ਸ਼ਾਗੀ ਦੇਖਣ ਦਾ ਮਜ਼ਾ ਵੀ ਆਉਂਦਾ।
ਹੋਰ।
ਅੱਛਾ, ਅੱਛਾ ਹੁਣ ਕੀ ਫ੍ਰਰੀ
ਫਰੀ ਬਸ ਪੇਪਰ ਆ ਥੋੜ੍ਹੀ ਦੇਰ ਚ।
ਅੱਛਾ, ਅੱਛਾ
ਹਾਂਜੀ
ਚਲੋ, ਪੇਪਰ ਮੇਰੀ ਫੈਮਿਲੀ ਚ ਮੈਂ ਮੈਂ, ਮੇਰੇ ਪਾਪਾ, ਮੰਮੀ ਸਾਡਾ ਡੋਗੀ ਆ ਛੋਟਾ, ਹਾਂਜੀ ਹੋਰ ਹੋ ਠੀਕ ਆ, ਹੋਰ ਤੁਹਾਡੀ ਫੈਮਲੀ ਚ ਕੌਣ ਕੌਣ?
ਮੰਮੀ, ਪਾਪਾ, ਛੋਟਾ ਬ੍ਰਦਰ, ਦਾਦੀ।
ਸਹੀ ਆ, ਵੈਸੇ ਤੁਸੀਂ ਕਲਰ ਵਗੈਰਾ ਵੀ ਕਰ ਲੈਦੇ। ਗਲੋਬਲ ਵਗੈਰਾ ਜਾਂ ਕੁਛ
ਹਜੇ ਹਜੇ ਨੀ ਉਹ ਆਓ ਨੀ ਆਉਂਦਾ ਬਸ।
ਅੱਛਾ, ਅੱਛਾ ਕੈਮੀਕਲ ਵਰਕ ਨੀ ਨਾ ਆਉਂਦਾ ਹੋਣਾ।
ਨਹੀਂ, ਉਹ ਨਹੀਂ ਆਉਂਦਾ।
ਇੱਥੇ ਵੈਸੇ ਪੈਸੇ ਪੂਸੇ ਤਾਂ ਭਰਦੇ ਨੀ ਹੋਣੇ ਮੈਨੂੰ ਲੱਗਦਾ ਸਾਡੇ ਤਾਂ ਬਿਲਕੁਲ ਵੀ ਨੀ ਭਰਦੇ ਪਏ ਆ।
ਇੱਧਰ ਤਾਂ ਹੈ ਹੀ ਨੀ ਕੁਛ ਵੀ ਹੋਈ ਥਰਡੀ ਥਰਡੀ ਨਹੀਂ ਬਸ ਇਹ ਥਰਡਿੰਗ ਹੈ, ਵੈਕਸ- ਯ ਬਹੀ ਬਸ ਫੇਸ਼ੀਅਲ ਹੋ ਗਿਆ ਨੋਰਮਲ, ਨੋਰਮਲ ਸੀ ਚੀਜ਼ੇ
ਓ ਹੋ। ਸਹੀ ਆ ਫੇਸ਼ੀਅਲ ਦੀ ਤੁਸੀਂ ਉਹਦੋ ਸਟਾਰਟਿੰਗ ਕਿੰਨੀ ਰੱਖੀ ਸੀ।
ਫੋਰ ਹੰਡਰਡ।
ਅੱਛਾ, ਅੱਛਾ। ਚਲੋ! ਵਧੀਆ ਏ ਫੇਸ਼ਅਲ ਵਗੈਰਾ ਹੁਣ ਤਾਂ ਵੈਸੇ ਗਰਮੀਆਂ ਦੇ ਵਿੱਚ ਵੈਕਸ ਵਗੈਰਾ ਜ਼ਿਆਦਾ ਚੱਲਦੀ ਆ। ਫੇਸ਼ੀਅਲ ਚੱਲਦਾ ਹੈ, ਹਨਾ ਇਹੀ ਵੈਸੇ ਜ਼ਿਆਦਾਤਰ ਕਰਾਉਂਦੇ ਆ।
ਹਾਂਜੀ।
ਤੁਸੀਂ ਕੀ ਕਹਿੰਦੇ ਇਹ ਪੈਡੀਕਿਓਰ ਵਗੈਰਾ ਦਾ ਕੀ ਪ੍ਰੋਸੀਜਰ ਆ ਕਿੱਦਾਂ ਸਟਾਰਟਿੰਗ ਕਰਦੇ ਹੋਣੇ ਆ।
ਇੱਕ ਮੀਨਟ ਰੁਕਣਾ ਜ਼ਰਾ ਨਾ।
ਨਹੀਂ ਉਹ ਕਿਆ ਕਹਿੰਦੇ ਇਹ ਕੈਸੇ ਮਤਲਬ ਪੈਡੀਕਿਓਰ ਦਾ ਕਿਆ ਪ੍ਰੋਸੀਜਰ ਹੈ।
ਪ੍ਰੋਸੀਜ਼ਰ ਸੌਕ ਕਰਨੇ ਪੈਰੋਂ ਕੋ ਪਾਣੀ ਮੈਂ। ਉਸਕੇ ਬਾਅਦ ਹੋ ਗਿਆ ਔਰ।
ਨਮ
ਸੁਣ ਮੇਰਾ ਨਾ ਐਗਜ਼ਾਮ ਆਉਣੇ ਵਾਲਾ ਹੈ-
ਬਸ ਵੀ ਹੋਣੇ ਵਾਲੀ ਹੈ ਕੋਲ ਦੋ ਮਿੰਟ ਰਹਿ ਗਏ ਹੈ। ਹਾਂਜੀ।
ੂੰ ਮ ਬਸ ਵੜੀਆ
ਅੱਛਾ ਅੱਛਾ ਉਹ ਕਰ ਲਈ ਵੈਸੇ ਤਿਆਰੀ ਪੇਪਰ ਦੀ
ਤਹਾਰੀ ਤਿਆਰੀ ਹੈ ਪੇਪਰ ਕੀ
ਚਲੋ ਬੜੀਆ ਅੱਛੀ ਬਾਤ ਹੈ ਪੇਪਰ ਵੀ ਜ਼ਰੂਰੀ ਹੈ।
ਹੋ। ਹੁਣ ਘਰੇ ਹੋਈ ਹਂਜੀ।
ਤੇ ਮੈਂ ਕਿਹਾ ਕੰਮ ਘਰ ਲੈਂਦੇ ਘਰ ਦਾ ਸਾਰਾ।
ਹੋਰ ਕਿਆ ਕਮ ਤੋਂ ਹੋ ਗਏ।
ਅੱਛਾ ਅੱਛਾ ਚਲੋ ਬੜੀਆ ਹੈ ਕੰਮ ਵੀ ਕਰਨਾ ਚਾਹੀਏ। ਕੰਮ ਵੀ ਜ਼ਰੂਰੀ ਹੈ ਔਰ ਪੜ੍ਹਾਈ ਵੀ ਜ਼ਰੂਰੀ ਹੈ। ਅੱਛੀ ਬਾਤ ਹੈ। ਹੋਰ ਬਤਾਓ ਭਾਈ ਆਪ ਕਾ ਕਿਆ ਕਰਤਾ ਹੈ।
ਵੋ ਸਟਡੀ ਕਰਦਾ। ਹਾਂਜੀ।
ਬੜੀਆ ਬਾਤ ਹੈ। ਖਾ ਲਈਏ ਖਾਣਾ ਪੀਣਾ ਹੋ ਗਿਆ।
ਬਸ ਹੋ ਹੀ ਗਿਆ।
ਅੱਛਾ ਅੱਛਾ।
ਹਾਂਜੀ।
ਅਭੀ ਤੋਂ ਰਾਤ ਕੀ ਤਿਆਰੀ ਹੋ ਗਈਂ।
ਹਾਂਜੀ।
ਮੈਂਨੇ ਰਾਤ ਕੀ ਖਾਣੇ ਕੀ ਤਿਆਰੀ ਹੋਗੀ ਨਾ।
ਅਬੀ ਨਹੀਂ ਅਬੀ ਥੋੜੀ ਦੇਰ ਬਾਅਦ।
ਅੱਛਾ ਅੱਛਾ।
ਹਾਂਜੀ।
ਬੜੀਆ ਇਹ ਖਾਣਾ ਵੀ ਜ਼ਰੂਰੀ ਬਣਾਉਣਾ।
ਹੋਰ ਕਿਆ।
ਔਰ ਕਿਆ। ਹੋਰ? ਨਹੀਂ ਚਲੋ ਠੀਕ ਹੈ ਫਿਰ ਹਨਾ। ਮੈਂ ਦੀਦੀ ਆਪ ਕੋ ਬਾਅਦ ਮੈਂ ਕਰੂੰਗੀ ਫੋਨ ਠੀਕ ਹੈ ਓਕੇ।
ਠੀਕ ਹੈ।